ਹੈਲੋ।
ਹਾਂਜੀ ਸਾਸ਼ਰੀ ਕਾਲ ਜੀ।
ਹਾਂਜੀ, ਸਾਸ਼ਰੀ ਕਾਲ ਜੀ ਤੁਸੀਂ ਠੀਕ-ਠਾਕ ਵਧੀਆ?
ਹਾਂਜੀ ਵਧੀਆ, ਤੁਸੀਂ ਸੁਣਾਓ? ਤੁਸੀਂ
ਵਧੀਆ ਇਹ ਸਭ, ਘਰ ਪਰਿਵਾਰ ਸਭ ਵਧੀਆ?
ਹਾਂਜੀ, ਘਰ ਵੀ ਸਭ ਵਧੀਆ, ਤੁਸੀਂ ਸੁਣਾਓ ਕੀ ਕਰਦੇ?
ਅਸੀਂ ਜੀ ਮੈਂ ਹੁਣ ਪਿਆਜ ਸੂਟ ਸਟਿਚਿੰਗ ਕਰ ਰੀ ਸੀ, ਆਪਣਾ।
ਅੱਛਾ -ਅੱਛਾ ਠੀਕ ਹੈ ਹੋਰ ਘਰ, ਮੰਮੀ- ਪਾਪਾ ਸਭ ਠੀਕ ਹੈ
ਹਾਂਜੀ।
ਠੀਕ ਹੈ, ਰੋਟੀ ਖਾਲ ਲਈ
ਹਾਂਜੀ, ਪਕਾ ਲੀ ਰੋਟੀ ਅੱਜ ਅਸੀਂ, ਕੱਦੂ ਦੀ ਸਬਜ਼ੀ
ਅੱਛਾ, ਕੱਦੂ ਦੀ ਸਬਜ਼ੀ ਸਾਡੇ ਤਾਂ ਸਾਡੇ ਕਟੜੇ ਨੂੰ ਜ਼ਿਆਦਾਤਰ, ਛੋਲੇ ਹੀ ਬਣਦੇ ਨੇ, ਅਸੀਂ ਛੋਲੇ ਬਣਾਏ
ਅੱਛਾ, ਤੁਹਾਡੀ ਰੂਟੀਨ ਹੈ ਕੋਈ
ਹਾਂਜੀ।
ਤੁਹਾਡੀ ਰੂਟੀਨ ਹੈ ਵੀ, ਇੱਕ ਦਿਨ ਹੀ, ਸਬਜ਼ੀ ਬਣੀ
ਹਾਂ, ਰੂਟੀਨ ਪਤਾ ਨਈ, ਆਪਣੇ -ਆਪ ਹੀ ਬਣੀ ਹੋਈ ਹੈ ਸ਼ੁਰੂ ਤੋਂ ਜਦੋਂ ਦੇ, ਵਿਆਹ ਕੇ ਆਏ ਦੇ ਆ ਇੱਥੇ, ਬਸ ਕਦੀ ਛੋਲੇ, ਕਦੇ ਕਾਲੇ ਛੋਲੇ, ਕਦੇ ਚਿੱਟੇ ਛੋਲੇ ਆਾਂ, ਕਦੀ ਰਾਜਮਾਂ ਵੀ ਪਰ ਜ਼ਿਆਦਾ, ਮੋਸਟਲੀ ਛੋਲੇ ਹੀ ਬੰਨਦੇ, ਸੈਟਰਡੇ ਹੈ।
ਹਾਂ ਹੋ ਸਕਦਾ, ਕਿਸ ਘਰਾਂ ਦਾ ਆਪੋ- ਆਪਣਾ ਹੁੰਦਾ ਕਿਸੇ ਦੇ ਰੂਟੀਨ ਹੁੰਦਾ ਜਿਵੇਂ, ਹਾਂ ਸਾਡੇ ਐਵੇਂ ਕੋਈ ਚੱਕ ਕਰਨੀ ਵੀ, ਕੁਛ ਵੀ ਬਣਾ ਸਕਦੇ
ਅੱਛਾ- ਅੱਛਾ ਹਾਂ ਅਗਰ ਸਾਡੇ, ਬਾਈ ਚਾਂਸ ਕਦੀ ਅਗਰ ਕੋਈ ਹੋਰ ਚੀਜ਼, ਬਣ ਗਈ ਨਾ ਅਤੇ ਬੱਚੇ ਬੋਲਣਗੇ, ਕੀ ਗੱਲ ਆ ਅੱਜ ਛੋਲੇ ਨਹੀਂ ਬਣੇ ਤਾਂ ਸੈਟਰਡੇ ਐ, ਮੈਂ ਕਹਿ ਲਓ ਤੁਹਾਨੂੰ, ਵੀ ਪਤਾ ਚੱਲ ਗਿਆ
ਅੱਛਾ, ਫੇਿਰ ਤੁਸੀਂ ਪੂਰੀਆਂ ਵਗੈਰਾ ਬਣਾਉਂਦੇ, ਹੋਵੋਗੇ ਜਿਆਦਾ ਨਾਲ
ਹਾਂ ਕਦੀ ਅਸੀਂ ਜਿੱਦਾਂ, ਛੋਲੇ ਪੂੜੀ ਹੋ ਗਏ, ਕਦੀ ਛੋਲੇ ਭਟੂਰੇ ਹੋ ਗਏ ਕਦੀ ਅਸੀਂ, ਛੋਲੇ ਕੁਲਚੇ- ਕੁਲਚੇ ਹੋ ਗਏ ਚਾਵਲ, ਹੋ ਗਏ ਹੈ ਨਾ ਤੇ, ਹਾਂ ਏਦਾਂ ਕਰਕੇ, ਅਲੱਗ -ਅਲੱਗ -ਅਲੱਗ ਅਲੱਗ, ਕਦੀ ਕਾਲੇ ਛੋਲੇ
ਹਾਂ, ਹੋ ਸਕਦੇ ਇਹ ਚੀਜ਼
ਹਾਂ- ਹਾਂ ਹੋਰ -ਹੋਰ ਸੁਣਾਓ? ਤੁਸੀਂ ਫਿਰ ਸੂਟ ਸਟਿੱਚ ਕਰਦੇ ਓ, ਬਾਹਰ ਦੇ ਕੇ ਵੈਸੇ ਹੀ ਆਪਣੇ ਅੱਛਾ, ਹਰ ਚੀਜ਼ ਸੀ ਲੈਂਦੇ ਹੋ ਵੈਸੇ ਤੁਸੀਂ
ਨਹੀਂ ਸਿੰਪਲ ਸੂਟ, ਮਤਲਬ ਜਿਵੇਂ ਪਾ ਸਿੰ ਪਰ ਸੂਟ ਤੇ ਲੈਸ ਵਗੈਰਾ ਲਗਾ ਕੇ, ਹਾਂ ਵੀ ਮਤਲਬ ਪਲਾਜ਼ੋ ਵਗੈਰਾ, ਨੀ ਕਦੇ ਬਣਾ ਕੇ ਦੇਖੇ ਹੂੰਮਾਪੇ ਤਾਂ ਬਣਾ, ਲੈਦੇ ਪਰ ਪ੍ਰੋਪਰ ਪਿਉ ਨਹੀਂ ਹੁੰਦਾ ਹੈਗਾ
ਹਾਂ ਚਲੋ, ਆਪਣੇ ਲਈ ਬੰਦਾ ਇੰਨਾ ਕਰ ਲਏ, ਉਹੀ ਬਥੇਰਾ ਅੱਜ- ਕੱਲ੍ਹ ਵੈਸੇ ਹੀ ਬਾਹਰ ਇੰਨਾ
ਬਹੁਤ ਜ਼ਿਆਦਾ, ਸਟਟੀਚਿੰਗ ਦਾ ਰੇਟ ਆ
ਹਾਂ ਬਹੁਤ ਜ਼ਿਆਦਾ ਹਾਈ ਹੈ, ਘਰ ਪਾੳਣ ਵਾਲੇ ਇੰਨੇ ਮਹਿੰਗੇ ਸੂਟ ਨਹੀਂ, ਹੋਣਗੇ ਜਿੰਨੇ ਸਈ ਅਸੀਂ ਦੇ ਦਿੰਦੇ ਹਾਂ, ਇਹ ਤਾਂ ਹੈ ਹੀ ਹੈ ਹਾਂਜੀ, ਚਲੋ ਹੋਰ ਸੁਣਾਓ? ਨਈ ਮੈਂ ਵੀ ਕਰ ਲੈਂਣੀ ਹਾਂ ਇਹ ਸਟਿਚ, ਆਪਣੇ ਸੂਟ ਮੈਂ ਖੁਦ ਹੀ ਸਟਿਚ ਕਰਦੀ ਹਾਂ, ਮੈਂ ਤਾਂ ਸਾਰੇ ਤਰ੍ਹਾਂ ਦੇ ਕਰ ਲੈਣੀ ਆ ਐਵੇ, ਵੀ ਝੂਠ ਨਹੀਂ ਬੋਲਦੀ
ਅੱਛਾ ਤੁਸੀਂ, ਮਤਲਬ ਪੈਟ ਸਿੱਖੇ ਹੋਵੋਗੇ
ਨਾ -ਨਾ ਸਿੱਖੇ ਨਹੀਂ -ਨਹੀਂ ਸਿੱਖੇ ਤਾਂ ਨਈ ਐ ਉਂਝ ਜੀ ਘਰ ਬਸ ਐਂ, ਇਹ ਕਿ ਥੋੜ੍ਹਾ ਇੰਟਰਸਟ ਸੀ, ਅਤੇ ਮੈਨੂੰ ਮੈਂ ਹਰ ਚੀਜ਼ ਜਿੱਦਾਂ ਬਣਾ ਲੈਦੀ ਹਾਂ, ਅਗਰ ਨਹੀਂ ਆ ਰਹੀ ਤਾਂ, ਮੈਂ ਯੂਟਿਊਵ ਤੋਂ ਦੇਖ ਕੇ ਬਣਾ ਲਈ ਜਾਂ, ਆਪਣੀ ਮੰਮੀ ਕੋ ਪੁੱਛ ਲਿਆ ਕੁਛ ਤੇ ਲੇਕਿਨ ਹੁਣ ਦੇ ਟਾਈਮ ' ਤੇ ਮੇਰੇ ਕੋਲ ਕੁਛ ਵੀ ਜਿੱਦਾਂ ਬਣਵਾ ਲੋ। ਹਾਂ, ਤੇ ਪਰ ਇਹੀ ਹੁੰਦਾ ਨਾ ਕਿ ਚਲੋ ਸੂਟ ਲਿਆਂਦਾ ਅਸੀਂ ਆਪਣੇ ਹਿਸਾਬ ਨਾਲ ਸੀ ਲਿਆ ਘਰ ਆਪਣੇ ਮਰਜ਼ੀ ਨਾਲ ਫੈਸ਼ਨ ਦੇ ਦੌਰ ਦੇ ਅਗਰ ਬਾਹਰੋਂ ਸਮਾਣ ਜਾਓ- ਇੰਨੇ ਦਾ ਸੂਟ ਨਹੀਂ ਹੁੰਦਾ ਜਿੰਨੇ ਦੀ ਸਵਾਈ, ਉਹ ਉੱਤੋਂ ਕੋਈ ਡਿਜ਼ਾਇਨ ਦੱਸ ਦੋ ਤੇ ਉਹਦੇ ਚਾਰਜ ਅਲਗ, ਹਾਂ। ਹਾਂ ਉਹਦਾ ਅਲਗ ਚਾਰਜ ਦੋ, ਤੇ ਫਿਰ ਸਗੋਂ ਸਾਰੇ ਕਹਿੰਦੇ ਵੀ ਹੈ ਕਿ ਵਧੀਆ ਆਣੀ ਚਾਹੀਦੀ ਹੈ ਘਰ ਤੋਂ ਇੱਕ ਬੰਦਾ ਸੂਟ ਪਾ ਤਾਂ ਲਏ ਨਾ।
ਹਾਂਜੀ। ਹੁਣ ਚਲੋ ਵੀ ਐਂ ਆਪ ਆਪਾਂ ਕਈ ਵਾਰ ਕਿਸੇ ਫੰਕਸ਼ਨ ਦੇ ਟਾਈਮ ਤੇ ਜਾਣਾ ਹੁੰਦਾ ਕਈ ਵਾਰ ਸਲਾਹ ਬਣਦੀ ਨਾ ਆਪਾਂ ਕੱਲ੍ਹ ਨੂੰ ਵੀ ਜਾਣਾ, ਆਪਾਂ ਚਲੋ ਬਾਾਈ ਚਾਂਸ ਸੂਟ ਲੈ ਕੇ ਆਏ ਹੁਣ ਆਪਾਂ ਟੇਲਰ ਨੂੰ ਕਹਿਣੇ ਆ ਕਿ ਵੀ ਬਣਾ ਦੋ। ਨਹੀਂ ਬਣਾ ਕੇ ਦਿੰਦੇ ਟਾਈਮ ਤੇ।
ਦਿੰਦਾ ਬਿਲਕੁਲ ਇਹ ਤੇ ਹੈ ਹੀ ਹੈ।
ਵੀ ਆਪਾਂ ਆਵਦੇ ਹਾਂ ਚਲੋ ਆਪਾਂ ਰਾਤ ਨੂੰ ਬੈਠ ਕੇ ਬਣਾਵੇ, ਦਿਨ ਵੀ ਬਣਾਵੇ ਕਦੋਂ ਵੀ ਆਵਦਾ ਕੰਮ ਛੱਡ ਕੇ ਜਿਵੇਂ ਵੀ ਠੀਕ ਲੱਗਦਾ।
ਹਾਂਜੀ, ਹਾਂਜੀ ਇਹ ਤੇ ਹੈ ਹੀ ਇਹ ਇਹ ਵੀ ਸਭ ਤੋਂ ਵੱਡਾ ਫਾਇਦਾ ਤੇ ਇਹੀ ਹੈ ਨਾ- ਕਿ ਅਗਰ ਸਨੂੰ ਕਿਤੇ ਜਾਣਾ ਹੈ ਤਾਂ ਅਸੀਂ ਹੱਥੋਂ ਹੱਥ ਆਪਣਾ ਸੀ ਤਾਂ ਸਕਦੇ ਹਾਂ ਨਾ ਕਿਤੇ ਤੇ ਕਿਸੀ ਤੇ ਅਸੀਂ ਡੀ- ਪੈਂਡ ਨੀ ਹੈਗੇ। ਅਸੀਂ ਖੁਦ ਹਾਂ, ਹਾਂ ਇਹ ਤੇ ਹੈ ਚਲੋ ਵਧੀਆ। ਹੋਰ ਬੱਚੇ ਕੀ ਕਰਦੇ ਤੁਹਾਡੇ?
ਮੇਰੇ ਬੱਚੇ ਛੋਟੀ ਨਹੀਂ ਹੈ ਨਹੀਂ ਅਜੇ।
ਹੈਂ, ਅੱਛਾ ਠੀਕ ਹੈ ਠੀਕ ਹੈ ਕੋਈ ਨਹੀਂ ਓਕੇ
ਹੋ ਸਕਦੀ, ਨਹੀਂ। ਬਸ ਅੱਗੇ ਲਗਾਉਣਾ ਜੀ ਹਨੂੰ, ਜੀ ਹਾਂ ਹਾਂਜੀ ਛੋਟੀ ਹੈ ਜੀ।
ਚਲੋ ਵਧੀਆ। ਹੋਰ, ਹੋਰ ਸੁਣਾਓ।
ਹੋ ਸਕਦੇ ਤੁਹਾਡੇ ਬਾਰਿਸ਼ ਹੋਈ ਅੱਜ?
ਬਾਰਿਸ਼ ਕੱਲ੍ਹ ਤਾਂ ਸਾਰਾ ਦਿਨ ਬਾਰਿਸ਼ ਸੀਗੀ ਲੇਕਿਨ ਅੱਜ ਮੌਸਮ ਬਣਿਆ ਹੋਇਆ। ਤੇ ਕਦੀ ਮੌਸਮ ਬੰਦਾ ਕਦੀ ਧੁੱਪ ਨਿਕਲ ਆਉਂਦੀ ਹੈ ਅੱਜ ਤੇ ਗਰਮੀ ਐ। ਕੱਲ੍ਹ ਤੇ ਸਾਰਾ ਦਿਨ ਬਾਰਿਸ਼ ਸੀਗੀ ਤੁਹਾਡੇ ਉੱਧਰ ਹੋ ਰਹੀ ਹੋਣੀ ਹੈ ਬਾਰਿਸ਼ ਹਨਾ।
ਸਾਡੇ ਰਾਤ ਮਤਲਬ ਅੱਜ ਸਵੇਰੇ ਤਿੰਨ ਕੁ ਵਜੇ
ਹਾਂ, ਹਾਂ ਸਾਡੇ- ਅੱਛਾ ਸਾਡੇ ਵੀ ਇੱਥੇ ਧੁੱਪ ਹੈ ਕੱਲ੍ਹ ਤਾਂ ਸਾਰਾ ਦਿਨ ਰਹੀ ਏ ਬਾਰਿਸ਼।
ਅੱਛਾ ਨਹੀਂ ਸਾਡੇ ਕੱਲ ਇੱਥੇ ਜਮਾ ਵੀ ਨਹੀਂ ਸੀ, ਹਾਂ ਮਤਲਬ ਬੱਦਲ ਹੁੰਦੇ ਸੀਗੇ। ਧੁੱਪ ਨਿਕਲ ਆਈ ਐਮੇ ਜੇ ਰਿਹਾ। ਤੇ ਰਾਤ ਤਿੰਨ ਵਜੇ ਹੋਈ ਦੇ ਸਵੇਰੇ ਤਿੰਨ ਵੱਜੇ ਮਤਲਬ ਵੀ ਹੋਈ ਸੀ।
ਚਲੋ, ਹੋਰ ਤੁਸੀਂ ਵੈਸੇ ਆਪਣੀ ਗੁੜੀਆ ਦਾ ਕਿੱਥੇ ਐਡਮਿਸ਼ਨ ਕਰਵਾਓਗੇ? ਹਜੇ ਪਲੇ 'ਚ ਹੀ ਕਰਵਾਓਗੇ ਕਿ ਇਸ
ਪਲੇ 'ਚ ਹਜੇ ਕੋਈ ਡੀਜ਼ਇਮ ਬਾਕੀ ਸਕੂਲ ਵਗੈਰਾ ਤਾਂ ਹੁਣ ਹੋਇਆ ਨੀ ਡਿਸਾਈਡ ਵੀ ਕਿ
ਅੱਛਾ ਅੱਛਾ, ਹਾਂ ਚਲੋ ਹੂੰ। ਕੋਈ ਨੀ, ਹੋਰ। ਹਾਂ ਵੱਡੇ ਐ ਇੱਕ ਸੈਵਨਥ 'ਚ ਏ, ਇੱਕ ਥਰਡ 'ਚ ਏ ਗੁਡੀਆਂ, ਇੱਕ ਯੂ ਕੇ ਜੀ 'ਚ ਏ ਬੇਟਾ।
ਅੱਛਾ, ਅੱਛਾ ਵਧੀਆ। ਛੋਟੇ ਬੱਚੇ ਨਾਲ ਜ਼ਿਆਦਾ ਔਖਾ ਹੁੰਦਾ ਹੈ।
ਬਹੁਤ ਜ਼ਿਆਦਾ ਛੋਟੇ ਉਹ ਨਾਲ ਕੀ ਛੋਟੇ ਵੱਡੇ ਹੁੰਦੇ ਰਹਿੰਦੇ ਆ, ਵਡੇ ਵਡਿਆਂ ਨਾਲ ਵੀ ਬੜਾ ਔਖਾ ਹੈ। ਬੜਾ ਤੰਗ ਕਰਦੇ ਨੇ ਸੱਚੀ ਬੜਾ ਹੀ ਤੰਗ ਕਰਦੇ ਨੇ।
ਫੇਰ ਉਦੋਂ ਵੀ ਜਿਆਦਾ ਕੰਮ ਹੋ ਗਿਆ।
ਹਾਂ ਬਸ ਡਬਲ ਹੋ ਜਾਂਦਾ, ਫਿਰ ਤੇ ਹੋਰ ਵੀ।
ਹਾਂ, ਵੀ ਸਕੂਲ ਕਰਾਂ ਸਕੂਲ ਦਾ ਸਵੇਰੇ ਉਠਾਓ ਤਿਆਰ ਕਰੋ। ਫਿਰ ਸਕੂਲ ਭੇਜੋ ਲੰਚ ਬਣਾਓ ਬ੍ਰੇਕਫਾਸਟ ਬਣਾ ਕੇ ਖਵਾਓ। ਫਿਰ ਉਹਨਾਂ ਨੂੰ
ਤਪਾਡੇ
ਹਾਂ, ਫਿਰ ਉਹਨਾਂ ਨੂੰ ਪਿੱਕਾ ਮਤਲਬ ਜਦੋਂ ਛੁੱਟੀ ਦਾ ਟਾਈਮ ਹੁੰਦਾ। ਫਿਰ ਉਹਨੂੰ ਲੈਣ ਜਾਓ ਬੱਸ ਸਟਾਪ ਤੇ
ਅਸੀਂ ਤਾਂ ਵੈਸੇ ਡੋਰ ਟੂ ਡੋਰ ਹੀ ਲਾਇਆ ਤਾਂ, ਇਸੇ ਚੱਕਰ ਚ ਕਿਸੇ ਵੇਲੇ ਬੰਦਾ ਨਹੀਂ ਵੀ ਟਾਈਮ ਹੁੰਦਾ, ਕਿਤੇ ਗਿਆ ਦਾ ਜਾਂ ਕੁਛ ਛੇ ਤੇ ਅਸੀਂ ਡੋਰ ਟੂ ਡੋਰ ਹੀ ਵੈਨ ਲਗਾਈ ਦੀ ਹੈ। ਸਕੂਲ ਤੋਂ ਲੈ ਕੇ ਕਾਰ ਤੱਕ ਘਰ
ਹਾਂ, ਇਹ ਤਾਂ ਹੋ ਜਾਂਦਾ ਜਿਵੇਂ ਪਿੰਡਾਂ ਚ ਥੋੜ੍ਹਾ ਜਿਹਾ ਹੋ ਜਾਂਦਾ ਕਈ ਵਾਰ ਕੋਈ ਗਲੀ ਖੁੱਲੀ ਪੀੜੀ ਹੁੰਦੀ ਨਾ। ਤੇ ਥੋੜਾ ਇਹ ਚੀਜ਼ ਪ੍ਰੋਬਲਮ ਹਾਂ। ਹਾਂ ਇਹ ਚੀਜ਼ ਪਿੰਡਾਂ ਚ ਚੁਦ ਜ ਚੀਜ਼ ਨੂੰ
ਚਲੋ ਹੋਰ, ਹਾਂ ਇਹ ਤੇ ਹੈ ਹੀ ਹੁਣ ਬੱਚਿਆਂ ਨੂੰ ਪੜ੍ਹਾਉਣਾ ਹੈ। ਤੇ ਫਿਰ ਦੇਖੋ ਥੋੜ੍ਹਾ ਸਟਰਗਲ ਅਤੇ ਮਾਂ ਪਿਓ ਨੂੰ ਵੀ ਕਰਨਾ ਪੈਂਦਾ।
ਹਾਂ, ਸਟਾਰਟਿੰਗ ਤੋਂ ਹੋ ਜਾਂਦਾ ਜੀ ਜਿਵੇਂ ਆਪਾਂ ਆਪ ਆਪਦਾ ਪੜ੍ਹਵੀਏ। ਹਟ ਗਏ। ਚਲੋ ਆਪਣੀ ਮੈਰਿਜ ਹੋ ਗਈ ਸਾਰਾ ਨਿਬੜ ਗਿਆ ਉਦੋਂ ਬਾਅਦ ਚ ਆਪਣੇ ਬੱਚੇ ਦੁਬਾਰਾ ਉਹ ਹੁੰਦੇ ਨੇ ਆਪਾਂ ਨੂੰ ਜਮ੍ਹਾਂ ਜ਼ੀਰੋ ਤੋਂ ਦੁਬਾਰਾ ਸਟਾਰਟਿੰਗ ਕਰਨੀ ਪੈਂਦੀ ਹੈ। ਸਿਖਾਉਣ ਦਾ ਪੜ੍ਹਿਆਉਣਾ ਪੜ੍ਹਾਉਣਾ ਕੋਈ ਵੀ ਚੀਜ਼ ਗੱਲਬਾਤ
ਸਾਰਾ ਕੁਛ ਹੀ ਹੈ। ਉਹੀ ਤੇ ਮਦਰ ਦਾ ਵੀ ਪੜ੍ਹਿਆ ਹੋਣਾ ਬਹੁਤ ਜ਼ਰੂਰੀ ਆ। ਅੱਜ ਕੱਲ੍ਹ ਦੇ ਟਾਈਮ 'ਤੇ ਹੁਣ ਹਾਂ, ਹੁਣ ਅਸੀਂ ਪੜ੍ਹੇ ਦੇ ਹਾਂ। ਹੁਣ ਸਾਨੂੰ ਪਤਾ ਹੈ ਕਿ ਸਾਨੂੰ ਕਰਨਾ ਅੱਗੋਂ ਕੀ ਕਿੱਦਾਂ ਬੱਚਿਆਂ ਨੂੰ ਕਰਾਉਣਾ। ਅਤੇ ਥੋੜ੍ਹਾ ਕਿਉਂਕਿ ਅੱਜ ਕੱਲ੍ਹ ਦੀ ਲਾਈਫ ਬਹੁਤ ਜ਼ਿਆਦਾ ਫਾਸਟ ਚੱਲ ਰਹੀ ਹੈ। ਬੱਚੇ ਇੱਕ ਤੋਂ ਇੱਕ ਨਿਕਲ ਰਹੇ ਨੇ। ਅਸੀਂ ਫਿਰ ਵੀ ਬੱਚਿਆਂ ਨੂੰ ਪ੍ਰੈਸ਼ਰ ਨਹੀਂ ਦਿੱਤਾ‌। ਕਿ ਬਈ ਬਹੁਤ ਉਹ ਕਰਨਾ ਹੀ ਕਰਨਾ।
ਨਾ ਪ੍ਰੈਸ਼ਈਜ਼ ਨਹੀਂ ਕਰਨਾ ਚਾਹੀਦਾ। ਬੱਚੇ ਆਪ ਨੂੰ ਵੀ ਹੁੰਦਾ ਵੀ ਹਾਂ। ਚਲੋ, ਮੋਟੀਵੇਟ ਕਰੋ। ਉਹ ਅੱਲਗ ਤੋਂ ਗੱਲ ਹੈ।
ਹਾਂ, ਬਸ ਮੋਟੀਵੇਟ ਹੀ ਕਰੀਦਾ ਅਸੀਂ ਕਿ ਠੀਕ ਹੈ। ਨੰਬਰ ' ਇੱਕ ਜਸਟ ਨੰਬਰ ਹੀ
ਹਾਂ, ਵੀ ਕਈ ਵਾਰ ਨਹੀਂ ਹੁੰਦਾ ਹਨ ਨਾ ਬੱਚੇ ਨੂੰ ਨੌਲੇਜ ਬਹੁਤ ਜ਼ਿਆਦਾ ਹੁੰਦੀ ਹੈ। ਪਰ ਇਗਜ਼ਾਮ 'ਚ ਨੰਬਰ ਆਉਣੇ ਨਹੀਂ ਹੁੰਦੇ। ਕਈ ਵਾਰ ਇਹ ਚੀਜ਼ ਹੁੰਦੀ ਹੈ।
ਸੇਮ, ਇਹੀ ਚੀਜ਼ ਹੁੰਦੀ‌। ਉਹ ਹੁਣ ਮੇਰਾ ਵੱਡਾ ਬੇਟਾ ਹੈ। ਉਹਨੂੰ ਨੌਲੇਜ ਬਥੇਰੀ ਹੈ। ਮੈਂ ਕਹਿੰਦੀ ਹਾਂ। ਕਿ ਮੈਂ ਸਭ ਕੁਝ ਪੁੱਛ ਲਾਂਗੀ ਉਹ ਦੱਸ ਦੇਵੇਗਾ ਉਹਨੂੰ ਨੌਲੇਜ ਹੈ। ਉਹ ਧਿਆਨ ਦੇ ਰਿਹਾ। ਲੇਕਿਨ ਯਾਦ ਕਰਨਾ, ਇੱਕ ਨੌਲੇਜ ਹੋਣਾ ਉਹ ਦੋਨੋਂ ਨਾ ਅਲੱਗ-ਅਲਗ ਚੀਜ਼ ਹੈ। ਮੈਂ ਦੇਖਿਆ। ਉਹ ਇਗਜ਼ਾਮ ' ਨਹੀਂ ਨੰਬਰ ਲਿਆਏਗਾ। ਲੇਕਿਨ, ਉਹ ਕੋ ਬੁੱਕ ਜੋ ਮੈਂ ਕੁਛ ਪੁੱਛ ਲਾਂਗੀ ਨਾ ਉਹ ਸਭ ਕੁਛ ਦੱਸ ਦੇਗਾ। ਲੇਕਿਨ
ਅਤੇ, ਜਿਵੇਂ ਆਪਣੇ ਆਪ ਪਰਸਨਲ ਮਤਲਬ ਆਪਾਂ ਸੋਸ਼ਲ ਲਾਈਫ 'ਚ ਗੁਜ਼ਰਦੇ ਹਾਂ ਬਾਹਰ ਅੰਦਰ ਜਾਂਦੇ ਹਾਂ। ਵੀ ਚੀਜ਼ਾਂ ਦੇ ਵੀ ਨੌਲੇਜ ਹੋਣੀ ਜ਼ਰੂਰੀ ਹੈ। ਇਕ ਲਈ ਬੁੱਕ ਨੌਲੇਜ ਨਹੀਂ ਕੰਮ
ਹਾਂ। ਕਿਉਂਕਿ ਉਹ ਹੁੰਦਾ ਕੋਸ਼ਨ ਆਨਸਰ ਇੰਨੇ ਲੋਂਂਗ ਹੁੰਦੇ ਯਾਦ ਕਰਨਾ। ਉਹ ਚੀਜ਼ ਬੱਚਾ ਯਾਦ ਤੇ ਕਰ ਨੀ ਪਾਂਦਾ ਜੋ ਪ੍ਰੈਕਟੀਕਲ ਚੀਜ਼ਾਂ ਹੁੰ ਦੀਆਂ ਉਹ ਜਲਦੀ ਮਾਈੰਡ ਚ ਰਹਿੰਦੀਆਂ ਬੱਚਿਆਂ ਦੇ ਇਸ ਚੱਕਰ ਚ ਮਾਂ ਮ ਨੰਬਰ ਨ੍ਹੀਂ ਜ਼ਿਆਦਾ ਲਿਆ ਪਾਂਦੇ ਬੱਚੇ ਤੇ ਬਸ ਫੇਰ ਮੈਂ ਇਹੀ ਦੇਖਦੀ ਆਂ ਕਿ ਚਲੋ ਕੋਈ ਗੱਲ ਨਈਂ, ਨੌਲੇਜ ਤਾਂ ਹੈਗੀ ਹੈ ਨਾ ਅਗਰ ਅ ਨੰਬਰ ਏਟੀ ਪਰਸੈਂਟ ਆਰੇ ਐ ਤੇ ਕੋਈ ਗੱਲ ਨੀ ਐਂ, ਨੰਬਰ ਬਸ ਨੌਲੇਜ ਜ਼ਰੂਰੀ ਐ।
ਇਹ ਤਾ ਹੈ।
ਹਂ, ਹੋਰ ਅੱਗੇ ਅੱਗੋਂ ਇੰਨਾ ਕੁਛ ਕੁਛ ਹੈਗਾ ਹੁਣ ਇੰਨੀ ਕੰਪੀਟੀਸ਼ਨ ਏ ਬੱਚਿਆਂ ਚ ਆਪ ਆਪਸ ਚੀ ਅੱਜ-ਕੱਲ ਇੰਨਾ ਕੰ
ਮ ਬੱਚਿਆਂ ਚ ਵੀ ਜਿਦਾ ਪਾਂ ਕੋਈ ਵੀ ਗਵਰਮੈਂਟ ਐਗਜ਼ਾਮ ਦਿੰਣੇ ਆਂ, ਉੱਥੇ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਐ। ਅਪ ਪੋਸਟ ਇੱਕ ਹੁੰਦੀ ਏ, ਪੋਸਟ ਮਤਲਬ ਸੌ ਐ, ਪੇਪਰ ਦੇਣ ਵਾਲੇ ਹਜ਼ਾਰਾਂ ਚ ਹੁੰਦੇ ਨੇ।
ਹਜ਼ਾਰਾ ਚੋ ਹੈ ਬਿਲਕੁਲ ਇਹ ਤਾਂ ਹੈ ਈ ਐ ਬਹੁਤ ਜ਼ਿਆਦਾ ਐ। ਤਾਂ ਹੀ ਤੇ ਜੋਬ ਵੀ ਨ੍ਹੀਂ ਹੈਗੀਆਂ, ਕਲੀਅਰ ਈ ਨਈਂ ਹੁੰਦੀਆਂ ਜਿਹਨ੍ਹਾਂ ਨੇ ਜੋਬ ਹੀ ਕਰਨੀ ਐ, ਜਿੰਨਾ ਦਾ ਆਪਣਾ ਬਿਜ਼ਨਸ ਨਈਂ ਹੈ ਉਹਨਾਂ ਨੇ ਤਾਂ ਦੇਖੋ ਜੋਬ ਹੀ ਕਰਨੀ ਐ, ਅਗਰ ਜੋਬ ਵੀ ਦੇਖਦੇ ਨੇ ਕਿ ਅੱਛੀ ਜੋਬ ਮਿਲੇ ਉਹਦੇ ਚ ਕੰਪ ਕੰਪਟੀਸ਼ਨ ਇਨਾ ਲਾਈਨ ਲੱਗੀ ਹੋਈਆਂ।
ਹਾਂਜੀ, ਇਹ ਤਾਂ ਜ਼ਰੂਰ ਬਹੁਤਆ ਦਾ ਔਖਾ ਹੋਇਆ ਪਿਆ ਜੋ ਜੋਬ ਲੈਣਾ। ਪ੍ਰਾਈਵੇਟ ਚ ਆਪਾਂ ਨੂੰ ਏਨੀ ਸੈਲਰੀ ਨੀ ਮਿਲਦੀ ਗਵਰਮੈਂਟ ਚ ਬੰਦਾ ਸੇਫ ਹੁੰਦਾ
ਗਵਰਮੈਂਟ ਵਿੱਚ ਤਾਂ ਬਹੀ ਬਹੁਤ ਮੁਸ਼ਕਿਲ ਐ ਕਿਸਮਤ ਵਾਲੇ ਜਿਹਨੂੰ ਮਿਲ ਤਾਂ ਮਿਲ ਜਾਏ ਕਈਆਂ ਦੇ ਤੇ ਹੰਡਰੇਡ ਹਾਂ ਹੰਡਰੇਡ ਪਰਸੈਂਟ ਵਾਲਾ ਵੀ ਕਈ ਵਾਰ ਪਿੱਛੇ ਰਹਿ ਜਾਂਦਾ।
ਹਾਂ ਇਹ ਤਾਂ ਹੈ ਉਹਚ ਤਾਂ ਬਸ ਲ
ਲੱਕ ਲੱਕ ਬੱਸ ਜਿਹਦਾ ਲੱਕ ਅਹ ਹੋ ਗਿਆ, ਕਲੀਅਰ ਹੋ ਗਿਆ ਤੇ ਹੋ ਗਿਆ ਨਈਂ ਤੇ ਪਿੱਛੇ ਰਹਿ ਗਿਆ ਉਹ ਵੀ। ਕਈ ਮੈਂ ਦੇਖੇ ਨੇ ਜਿਹੜੇ ਠੀਕ ਠੀਕ ਨੇ ਉਹਨਾਂ ਨੂੰ ਮਿਲ ਜਾਂਦੀ ਐ ਕਈ ਹੰਡਰੇਡ ਪਰਸੈਂਟ ਦੇ ਰਹੇ ਨੇ ਆਪਣਾ।
ਹਾਂਜੀ, ਇਹ ਤਾਂ ਹੈ।
ਹਾਂ ਚਲੋ, ਫੇਰ ਬੰਦਾ ਫੇਰ ਪ੍ਰਾਈਵੇਟ ਵਲ ਹੀ ਭ ਭੱਜਦਾ।
ਹਾਂ ਪਿਛਲੋ ਏਵੀ ਫਰੀ ਨਾ ਜਮਾ ਫਰੀ ਨਾਲੋ ਵੀ ਆਪਾਂ ਘਰੇ ਬੈਠੇਆਂ ਆਪਦਾ ਜਮਾ ਵੀ ਨੀ ਕੁਛ ਕਰ ਰਹੇ ਉਹਦੇ ਨਾਲ ਪ੍ਰਾਈਵੇਟ ਠੀਕ ਐ।
ਹਾਂ।
ਵੀ ਚਲੋ ਆਪਾਂ ਹਨਾ ਜਿਵੇਂ ਹੁਣ ਬੱਚੇ ਵੱਡੇ ਹੋਏ ਜਾਂਦੇ ਨੇ, ਉਹਨਾਂ ਦੇ ਵੀ ਆਪਣੇ ਖਰਚੇ ਹੋ ਜਾਂਦੇ ਨੇਗੇ ਵੀ ਉਹ ਚਲੋ ਆਪਦੇ ਖਰਚੇ ਚ ਕੱਢ ਲੈਂਦੇ ਨੇ ਵੀ ਮੰਮਾ ਨੇ ਪਾਪਾ ਨੂੰ
ਹਾਂਜੀ, ਕੋਲਜ ਵਾਲੇ ਬੱਚੇ ਜਿਹੜੇ ਸਮਝਦਾਰ ਨੇ ਕਈ ਤੇ ਐਸ਼ ਵੱਲ ਜਾਂਦੇ ਨੇ ਕਈ ਜਿਹੜੇ ਸਮਝਦਾਰ ਐ, ਜੋ ਦੇਖਦੇ ਨੇ ਕਿ ਹਾਂ ਕਿ ਬਈ ਸਾਡੇ ਪੇਰੈਂਟਸ ਕਿੱਦਾਂ ਸਟਰਗਲ ਕਰ ਰਹੇ ਨੇ ਤੇ ਉਹ ਪਾਰਟ ਟਾਈਮ ਜੋਬ ਵੀ ਕਰਦੇ ਨੇ ਅੱਜ-ਕੱਲ੍ਹ ਮੈਂ ਕਾਫੀ ਬੱਚੇ ਦੇਖੇ ਨੇ।
ਜ਼ਿਆਦਾ ਜਿਹਨਾਂ ਨੇ ਕਰਨਾ ਉਹਨਾਂ ਨੇ ਬਹੁਤਾ ਕਰਨਾ ਜਿਹਨਾਂ ਨੇ ਪੜ੍ਹਨਾ ਉਹਨਾਂ ਦੇ ਘਰ ਜੇ ਲਾਈਟ ਵੀ ਨਈਂ ਉਹਨਾਂ ਨੂੰ ਤਾਂ ਵੀ
ਉਹ ਵੀ ਤਾਂਵੀਂ ਪੜ੍ਹਨਾ ਹਂ, ਹਂ। ਇਹ ਤੇ ਹੈ ਹੀ ਬਿਲਕੁਲ ਜੀ ਬਿਲਕੁਲ ਚਲੋ ਠੀਕ ਐ, ਫੇਰ ਕਰਾਂਗੇ ਇਸ ਟੋਪਿਕ ਤੇ ਗੱਲ ਦੁਬਾਰਾ ਹੁਣ ਹਾਂਜੀ ਬ ਬੱਚੇ ਬੁਲਾ ਰਹੇ ਨੇ, ਚਲੋ ਠੀਕ ਐਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।